ਸਨ।
ਸਤਿ ਸ੍ਰੀ ਅਕਾਲ ਜੀ ਠੀਕ ਹੋ।
ਹਾਂਜੀ ਤੁਸੀਂ ਦੱਸੋ?
ਵਧੀਆ ਜੀ ਕੀ ਕਰਦੇ ਸੀ।
ਮੈਂ ਕੰਮ ਕਰ ਰਹੀ ਸੀਗੀ।
ਕੀ ਕੰਮ ਕਰ ਰਹੇ ਸੀ, ਅੱਛਾ ਜੀ ਘਰ ਦਾ ਕੰਮ ਕਰ ਰਹੇ ਸੀ ਓਕੇ। ਘਰ ਦਾ ਕੰਮ ਕਰਦੇ ਕਰਦੀ ਗੱਲ ਕਰ ਲਈ।
ਹਾਂਜੀ ਨਾਲੇ ਨਾਲੇ ਕੰਮ ਵੀ ਹੁੰਦਾ ਰਹੇਗਾ ਤੇ ਗੱਲ ਵੀ ਹੁੰਦੀ ਰਹੇਗੀ।
ਬਿਲਕੁਲ-ਬਿਲਕੁਲ ਹੋਰ ਦੱਸੋ।
ਹੋਰ ਤੇ ਵਧੀਆ ਤੁਸੀਂ ਸੁਣਾਓ ਰੋਟੀ ਖਾਧੀ।
ਖਾਲੀ ਖਾਲੀ ਨਾਸ਼ਤਾ ਕਰ ਲਿਆ ਸੀ।
ਅੱਛਾ ਕੀ ਬਣਾਇਆ।
ਅਹ ਆਪਾਂ ਠੀ।
ਹ। ਕੀ।
ਪੁਰਾਠਾ-ਪੁਰਾਠਾ ਖਾਆ ਸੀ।
ਅੱਛਾ, ਅੱਛਾ।
ਹਾਂਜੀ ਹੋਰ ਤੁਹਾਨੂੰ ਘੁੰਮਣ ਫਿਰਨ ਦਾ ਸ਼ੌਕ ਹੈ।
ਹਾਂਜੀ ਹੈਗਾ ਪਰ ਕਰਦੇ ਨੀ ਜਾਣ ਦਿੰਦੇ।
ਘਰ ਦੇ ਨੀ ਜਾਣ ਦੈਂਦੇ ਕਿੱਥੇ ਘੁੰਮਣਾ ਪਸੰਦ ਆ।
ਹੈ ਅ।
ਕਿੱਥੇ ਘੁੰਮਣਾ ਪਸੰਦ ਹੈ। ਤੁਹਾਡੀ ਮਨ।
ਮਤਲਬ ਫਰੈਂਡਸ ਨਾਲ ਕਿੱਥੇ ਵੀ ਚਲੇ ਜਾਓ ਜਾਣ ਨੀ ਦਿੰਦੇ ਨਾ।
ਅੱਛਾ ਅੱਛਾ ਓਕੇ ਮੰਮਾ ਪਾਪਾ ਜਾਣ ਨਹੀ ਕਹਿੰਦੇ ਦਾ ਮਤਲਬ ਕੀ ਤੁਸੀਂ ਪੜ੍ਹਾਈ ਕਰਦੇ ਹੋ।
ਹਾਂਜੀ।
ਇੰਦਾ ਮਤਲਬ ਹਜੇ ਤੁਸੀਂ ਪੜ੍ਹਾਈ ਕਰਦੇ ਹੋ।
ਹਾਂਜੀ।
ਪੜ੍ਹਦੇ ਉਹ ਹਾਂਜੀ ਬਿਲਕੁਲ ਫੇਰ ਮਾਂ ਬਾਪ ਨੂੰ ਵੀ ਆਪਣੇ ਬੱਚੇ ਦੀ ਟੈਨਸ਼ਨ ਰਹਿੰਦੀ ਹੈ ਨਾ।
ਹਾਂ ਉਹ ਤੇ ਹੈ, ਪਰ ਘਰਦਿਆਂ ਨੂੰ ਦੱਸ ਕੇ ਹੀ ਜਾਂਦੇ ਆ
ਹਾਂਜੀ ਬਿਲਕੁਲ
ਏਦਾਂ ਏਦਾਂ ਚਲੇ ਗਏ, ਤਾਂ ਫੇਰ ਇਹ ਤਾਂ ਗ਼ਲਤ ਕੰਮ ਏ
ਹਾਂਜੀ
ਤੁਸੀਂ ਕੀ ਕਰਦੇ ਹੋ
ਹੂ ਹੂ, ਮੈਂ ਵੀ ਹਾਂ ਸੂਟ ਸਿਲਾਈ ਕਰ ਲੈਂਨੀਂ ਆ ਕੱਪੜੇ
ਅੱਛਾ
ਹਾਂਜੀ ਕੱਪੜੇ ਸਿਲਾਈ ਕਰਨ ਚ ਮੈਨੂੰ ਬੜੀ ਦਿਲਚਸਪੀ ਹੈ, ਮੈਂ ਕਰ ਲੈਂਨੀਂ ਹੁੰਨੀਂ ਆਂ ਕੰਮ
ਆਵਾਜ਼ ਨਹੀਂ ਆ ਰਹੀ ਤੁਹਾਡੀ ਨਾ
ਮੈਂ ਕਹਿ ਰਹੀ ਆਂ, ਕੱਪੜੇ ਸਿਲਾਈ ਕਰਨ ਚ ਮੈਨੂੰ ਮੈਂ ਕਹਿ ਰਹੀ ਹਾਂ ਜੀ ਕੱਪੜੇ ਸਿਲਾਈ ਕਰਨ ਚ ਮੈਨੂੰ ਦਿਲਚਸਪੀ ਐ, ਮੈਂ ਕਰ ਲੈਂਨੀ ਹੁੰਨੀ ਆਂ
ਹੈਲੋ
ਹੈਲੋ ਹੈਲੋ ਹੈਲੋ
ਹੈਲੋ
ਅਵਾਜ਼ ਆ ਰਹੀ ਏ ਹੈਲੋ
ਹੈਲੋ
ਹਾਂਜੀ ਆ ਰਹੀ ਏ ਆਵਾਜ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਰੇਂਜ ਵਿੱਚ ਆਓ ਥੋੜਾ
ਹੈਲੋ
ਹਾਂਜੀ ਆ ਰਹੀ ਐ ਆਵਾਜ਼
ਹਾਂਜੀ ਹੁਣ ਆਈ
ਅੱਛਾ ਜੀ ਮੈਂ ਥੋੜਾ ਬਾਹਰ ਨਿਕਲੀ ਆਂ ਨਾ, ਤਾਂ ਇੱਥੇ ਨੈਟਵਰਕ ਸਹੀ ਹੈ
ਵਰਗੀਸ਼
ਹਾਂਜੀ ਹੋਰ ਦੱਸੋ ਜੀ ਤੁਹਾਡੀ ਮਨਪਸੰਦ ਚੀਜ਼ਾਂ ਕੀ ਨੇ, ਕੀ ਕਰਨਾ ਪਸੰਦ ਹੈ ਹੈਲੋ
ਹੈਲੋ ਹੈਲੋ
ਹੈਲੋ
ਹਾਂਜੀ ਤੁਹਾਡੀ ਦਿਲਚਸਪੀ ਕਿਸ ਚੀਜ਼ ਦੇ ਵਿੱਚ ਹੈ
ਮਤਲਬ ਖੇਲਣਾ ਖਾਣਾ ਪੀਣਾ
ਅੱਛਾ ਜੀ ਖਾਣਾ ਪੀਣਾ ਖੇਲਣਾ, ਖਾਣੇ ਚ ਕੀ ਪਸੰਦ ਹੈ
ਖਾਣ 'ਚ ਤੇ ਸਾਰੀਆਂ ਸਬਜ਼ੀਆਂ ਪਸੰਦ ਹੈ, ਪਰ ਦਾਲਾ ਨੂੰ ਛੱਡ ਕੇ
ਦਾਲਾਂ ਨੂੰ ਛੱਡ ਕੇ, ਠੀਕ ਐ।
ਫਾਡੀ
ਘਰ ਦੇ ਵਿੱਚ ਸਬਜ਼ੀ-ਰੋਟੀ ਕੌਨ ਬਨਾਦਾ ਹੁੰਦੈ।
ਮੰਮੀ, ਕਦੀ-ਕਦੀ ਮੈਂ ਵੀ ਬਨਾ ਲੈਂਨੀ ਆਂ।
ਅੱਛਾ ਜੀ, ਵੈਸੇ ਮੰਮਾ ਈ ਬਨਾਂਦੇ ਨੇ।
ਹਾਂਜੀ। ਮੇਰੀ ਹੱਥ ਦੀ, ਹਾਂਜੀ-ਹਾਂਜੀ।
ਹਾਂਜੀ ਕੀ ਕੈ ਰੇ ਸੀ?
ਮੇਰੀ ਹੱਥ ਦੀ, ਮਤਲਬ ਪਸੰਦ ਘੱਟ ਆਂਦੀ ਐ ਨਾ।
ਅੱਛਾ ਜੀ, ਘਰਦਿਆਂ ਨੂੰ ਪਸੰਦ ਘੱਟ ਆਂਦੀ ਐ ਏਸ ਲਈ ਤੁਸੀਂ ਬਨਾਂਦੇ ਨੀ।
ਨਈਂ ਇਸ ਲੀਏ ਮੰਮਾ ਬਨਾਂਦੇ ਨੇ।
ਅੱਛਾ ਇਸ ਲਈ ਮੰਮਾ ਬਨਾਂਦੇ ਨੇ ਠੀਕ ਐ। ਮੰਮਾ ਦੀ ਸਭ ਤੋਂ ਮਨਪਸੰਦ ਡਿਸ਼ ਕੇੜੀ ਐ ਜੇੜੀ ਥੋਨੂੰ ਪਸੰਦ ਹੋਵੇ।
ਓਨਾਂ ਨੂੰ ਤੇ ਬਸ ਦਾਲਾਂ ਈ ਪਸੰਦ ਨੇ ਤੇ ਮੈਨੂੰ ਸਬਜ਼ੀਆਂ
ਹਾਂਜੀ।
ਓਨਾ ਨੂੰ ਦਾਲਾਂ ਪਸੰਦ ਨੇ, ਮੈਨੂੰ ਸਬਜ਼ੀਆਂ ਪਸੰ
ਹੈਲੋ
ਹੈਲੋ
ਹਾਂਜੀ।
ਓਨਾਂ ਨੂੰ ਦਾਲਾਂ ਪਸੰਦ ਨੇ ਤੇ ਮੈਨੂੰ ਸਬਜ਼ੀਆਂ ਪਸੰਦ ਨੇ।
ਅੱਛਾ। ਠੀਕ ਐ, ਮੈਨੂੰ ਸਬ ਕੁਛ ਹੁਨ ਤਾਂ ਮੈਂ ਸਬ ਕੁੱਛ ਈ ਖਾਨੀਂ ਆਂ।
ਅੱਛਾ।
ਹਾਂਜੀ, ਹੋਰ ਦੱਸੋ
ਹੋਰ ਤੇ ਵਦੀਆ
ਹੂੰ-ਹੂੰ, ਜਾਦਾਤਰ ਮੈਨੂੰ ਮਸ਼ਰੂਮ ਪਸੰਦ ਐ।
ਅੱਛਾ।
ਮਸ਼ਰੂਮ ਹੋਰ, ਹੋਰ ਦੱਸੋ ਹੈਲੋ
ਹੈਲੋ
ਹਾਂਜੀ। ਤੁਸੀਂ ਪੜ੍ਹਦੇ ਓਂ ਥੋਡਾ ਫੇਰ ਅ ਥੋਡਾ ਮਨਪਸੰਦ ਸਬਜੈਕਟ ਕੇੜੈ।
ਮੇਰਾ ਮਨਪਸੰਦ ਡਰਾਇੰਗ ਵੀ ਏ, ਤੇ ਇੰਗਲਿਸ਼ ਥੋੜ੍ਹੀ ਬੋਤੀ।
ਅੱਛਾ ਜੀ।
ਹੂੰ।
ਅੰਗਰੇਜ਼ੀ ਤਾਂ ਏਦਾਂ ਦਾ ਸਬਜੈਕਟ ਆ ਆਪਨੇ ਪੰਜਾਬੀਆਂ ਦੇ ਉੱਪਰੋਂ ਦੀ ਈ ਲੰਘ ਜਾਂਦੀ ਆਂ। ਰੱਟੇ ਈ ਮਾਰਨੇ ਪੈਂਦੇ ਨੇ।
ਹਾਂਜੀ। ਹਿੰਦੀ ਦੀ, ਹਿੰਦੀ ਵੀ ਏਦਾਂ ਦੀ ਐ ਬਸ, ਪੜ੍ਹਾਈ ਚ ਹਿੰਦੀ ਮੁਸ਼ਕਿਲ ਲੱਗਦੀ ਨੀ।
ਅੱਛਾ, ਮਤਲਬ ਪੰਜਾਬੀ ਸੌਖੀ ਲੱਗਦੀ ਏ।
ਪੰਜਾਬੀ ਸੁਨਨ ਨੂੰ, ਬੋਲਨ ਨੂੰ ਸੌਖੀ ਲੱਗਦੀ ਏ।
ਅ, ਅੱਛਾ ਜੀ ਏਦਾ ਮਤਲਬ ਤੁਸੀਂ ਇੰਗਲਿਸ਼ ਮੀਡੀਅਮ ਸਕੂਲ ਚ ਪੜਦੇ ਓਂ।
ਹਾਂਜੀ।
ਤਾਂਹੀ ਹਾਂਜੀ, ਸਾਡੇ ਬੱਚੇ ਵੀ ਨਾ, ਕਨਵੈਂਟ ਸਕੂਲਾਂ ਚ' ਜਾਂਦੇ ਨੇ। ਤਾਂ ਫੇਰ, ਉੱਥੇ ਪੰਜਾਬੀ ਦਾ ਉਹਨਾਂ ਨੂੰ ਇੰਨਾ ਪਤਾ ਨਹੀਂ ਲੱਗਦਾ ਹੈਗਾ। ਪੰਜਾਬੀ ਵਿਚ ਕੱਚੇ ਈ ਨੇ। ਜਾਂ, ਇੰਗਲਿਸ਼ ਤਾਂ ਪਾਣੀ ਵਾਂਗ, ਅਸੀਂ ਦੇਖ। ਦੇ ਰਹਿ ਜਾਂਦੇ ਆ ਆਪਸ 'ਚ, ਇੰਗਲਿਸ਼ 'ਚ ਕੀ ਗੱਲਾਂ ਕਰਦੇ ਆ, ਛੋਟੇ ਛੋਟੇ ਆ। ਪਤਾ ਨੀ ਕੀ ਇੰਗਲਿਸ਼ 'ਚ ਬੋਲਦੇ ਰਹਿੰਦੇ ਆ, ਸਮਝ ਹੀ ਨਹੀਂ ਲੱਗਦੀ ਸਾਨੂੰ ਤਾਂ।
ਅਤੇ। ਇਹ ਪ੍ਰੈਕਟਿਸ ਕਰਨੀ ਵੀ ਜ਼ਰੂਰੀ ਹੁੰਦੀ ਹੈ ਫਿਰ, ਅੱਗੇ ਜਾ ਕੇ ਇੰਗਲਿਸ਼ ਹੀ ਕੰਮ ਆਉਂਦੀ ਹੈ।
ਹਾਂਜੀ, ਬਟ, ਪਰ ਜਿਹੜੀ, ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਹਾਂ ਨਾ। ਤਾਂ ਪੰਜਾਬੀ, ਪਰ ਮਤਲਬ, ਆਪਾਂ ਵੀ ਜਦੋਂ ਵੀ ਕੋਲ ਪੰਜਾਬੀ ਬੋਲਦੇ ਹਾਂ, ਆਪਾਂ ਹਮੇਸ਼ਾ। ਵਿੱਚ ਅੰਗਰੇਜ਼ੀ ਦੇ ਸ਼ਬਦ ਯੂਜ ਕਰ ਲੈਂਦੇ ਆ, ਹਨਾ। ਹਨਾ, ਨੋਰਮਲ ਜਿਹੀ ਗੱਲ ਆ ਆਪਾਂ ਕਰ ਲੈਣੇ, ਮੂੰਹ ਚੋਂ ਨਿਕਲ ਜਾਂਦੇ ਆ ਹਨਾ।
ਹਾਂਜੀ।
ਅੱਛਾ, ਡਰਾਇੰਗ ਦੇ ਵਿੱਚ। ਮਤਲਬ, ਜਦੋਂ ਫ੍ਰੀ ਬੈਠੇ ਹੁਣੇ, ਉਦੋਂ ਹੀ ਡਰਾਇੰਗ ਕਰਦੇ, ਜਾਂ ਸਕੂਲ ਦੇ ਵਰਕ। ਦੇ ਵਿੱਚ ਜਿਹੜਾ ਕੰਮ ਮਿਲਦਾ, ਉਹੀ ਕਰਨੇ ਆ।
ਮਤਲਬ। ਮੋਬਾਈਲ 'ਤੇ ਵੀ ਕੋਈ ਐਪ ਹੁੰਦੇ ਆ ਇੱਦਾਂ ਈ, ਡਰਾਇੰਗ ਦੇਖ ਖੇਲਣ ਵਾਲੇ। ਉਹ ਖੇਲ ਲੈਣੇ ਆ।
ਓਕੇ, ਪੇਂਟਿੰਗ ਵਗੈਰਾ ਵਧੀਆ ਕਰ ਲੈਣੇ ਓ।
ਹਾਂਜੀ।
ਅੱਛਾ ਜੀ, ਤੁਸੀਂ ਸਕੂਲ ਦੇ ਵਿੱਚ ਕੀ ਖੇਡਣਾ ਪਸੰਦ ਕਰਦੇ ਹੋ।
ਸਕੂਲ ਦੇ ਵਿੱਚ ਤਾਂ ਕੁਛ ਪਸੰਦ ਨਹੀਂ, ਪਰ ਸਕੂਲ ਵੀ ਪਸੰਦ ਨਹੀਂ ਕਿਉਂਕਿ। ਜਿਹੜੇ ਪਹਿਲੇ ਸਕੂਲ 'ਚ ਸੀ, ਉਹਦੇ 'ਚ ਸਾਰੇ ਫਰੈਂਡ ਸਰਕਲ ਸੀ। ਇਹ, ਤਿੰਨ ਵਾਰੀ ਮੇਰੇ ਸ। ਸਕੂਲ ਚੇਂਜ ਹੋਇਆ ਤਾਂ ਇਸ ਕਰਕੇ, ਮੈਨੂੰ ਫਿਰ ਸਕੂਲ ਜਾਣਾ ਘੱਟ ਪਸੰਦ ਆਉਂਦਾ। ਅਤੇ ਪੜ੍ਹਾਈ ਤੇ ਮੈਂ ਕਰ ਈ ਲੈਣੀ ਹਾਂ ਫਿਰ ਘਰੇ।
ਅੱਛਾ ਜੀ, ਤੁਸੀ ਸਕੂਲ ਨੀ ਜਾਂਦੇ, ਤੁਸੀਂ ਘਰ ਬੈਠ ਕੇ ਈ ਪੜ੍ਹਦੇ ਓ।
ਹਾਂਜੀ।
ਕਿਹੜੀ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀ।
ਗਿਆਰਵੀਂ
ਅੱਛਾ ਜੀ, ਗਿਆਰਵੀਂ ਕਲਾਸ ਚ ਪੜ੍ਹਦੇ ਹੋ, ਠੀਕ ਹੈ, ਫੇਰ ਤਾਂ ਤੁਸੀ। ਟਿਊਸ਼ਨ ਰੱਖੀ ਹੋਏਗੀ।
ਨਹੀਂ, ਨਹੀਂ, ਟਿਊਸ਼ਨ ਨਹੀਂ ਕਰਦੀ ਮੈਂ, ਲਿਤੀ ਮੈਂ ਆਰਟਸ ਏ। ਆਰਟਸ ਲਿੱਤੀ ਏ ਨਾ।
ਆਰਟਸ ਤਾਂ, ਹਾਂਜੀ, ਆਰਟਸ ਤਾਂ ਬੰਦਾ ਘਰ ਬਹਿ ਕੇ ਹੀ ਕਰਦਾ ਹੁੰਦਾ।
ਹਾਂ ਤੇ ਉਹਦੇ 'ਚ ਟਿਊਸ਼ਨ ਦੀ ਲੋੜ ਨਹੀਂ ਹੁੰਦੀ। ਜੇ ਐਵਰੇਜ ਬੱਚਾ ਹੋਏ ਤਾਂ ਉਹਦੇ ਲਈ ਤਾਂ ਬਿਲਕੁਲ ਵੀ ਨਹੀਂ ਹੈ। ਜਿਹੜਾ, ਜਿਹਨੂੰ। ਪਰਸੈਂਟੇਜ ਚੰਗੀ ਬਣਾਉਣੀ ਹੈ, ਉਸ ਤੋਂ ਜ਼ਿਆਦਾ ਅੱਛੀ ਬਣਾਉਣੀ ਏ, ਤਾਂ ਉਹ ਲੈਂਦਾ ਵੇ।
ਅੱਛਾ ਜੀ, ਵੈਸੇ ਪਲੱਸ ਟੂ ਤੋਂ ਬਾਅਦ 'ਚ ਕੀ ਕਰਨਾ ਚਾਹੋਗੇ ਤੁਸੀਂ।
ਮੈਂ ਕਰਨੈ ਯੂ ਆਈ, ਯੂ ਆਈ, ਯੂ ਐਕਸ ਡਿਜ਼ਾਇਨਿੰਗ ਦਾ। ਉਹਦੇ 'ਚ ਉਹਦੇ 'ਚ ਵੈਬਸਾਈਟ ਵਗੈਰਾ ਹੈ ਸਭ ਨੂੰ, ਡ ਬਨਾਨਾ ਪੈਂਦਾ ਵੇ, ਓਨੂੰ ਮਤਲਬ ਲੇਅਊਟ ਕਲਰਸ ਵਗੈਰਾ ਭਰਨਾ ਪੈਂਦਾ ਓ।
ਅੱ ਅੱਛਾ ਥੋਨੂੰ ਮਤਲਬ ਕੰਪਿਊਟਰ ਦੇ ਕੰਮਾਂ 'ਚ ਦਿਲਚਸਪੀ ਏ। ਅੱਛਾ ਜੀ, ਅਗਰ ਥੋਆਡੀ ਅੰਗਰੇਜ਼ੀ ਕਮਜ਼ੋਰ ਐ, ਤਾਂ ਥਾਨੂੰ ਇੰਗਲਿਸ਼ ਦੀ ਟਿਊਸ਼ਨ ਤਾਂ ਰੱਖਣੀ ਪਏਗੀ ਨਾ।
ਹਾਂ ਓ, ਤੇ ਮਤਲਬ ਇੱਕ ਮੋਬਾਈਲ 'ਤੇ ਵੀ ਸਿੱਖ ਈ ਲੈਂਨੇ ਆਂ। ਫਾਲਤੂ ਚੀਜ਼ਾਂ ਚਲਾਨੇ ਆਂ ਤੇ। ਫਾਲਤੂ ਚੀਜਾਂ ਚਲਾਨ ਤੋਂ ਵਧੀਆ ਤਾਂ ਮੋਬਾਇਲ ਦੀ ਹੀ ਸਿੱਖ ਲੈਂਨੇ ਆਂ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਹੋਰ ਦੱਸੋ।
ਹੋਰ ਤੇ ਵਦੀਆ ਤੁਸੀ ਸੁਣਾਓ, ਹਾਂਜੀ।
ਸਕੂਲ ਟਾਈਮ ਵੈਸੇ ਸਕੂਲ ਦੇ ਵਿੱਚ ਜਾ ਕੇ ਜੋ ਸੇਲੀਆਂ ਨਾਲ ਆਪਾਂ ਟਾਈਮ ਸਪੈਂਡ ਕਰਦੇ ਆਂ ਨਾਂ ਔ ਦਾ ਮਜਾ ਕੁੱਛ ਅਲੱਗ ਈ ਆ।
ਹਾਂਜੀ।
ਹੂੰ, ਓ ਦਿਨ ਕਦੇ ਆਪਾਂ ਯਾਦ ਕਰਦੇ ਆ ਨਾ, ਤਾਂ ਬੜਾ ਫੀਲ ਹੁੰਦਾ ਬਈ ਔ ਦਿਨ ਬੜੇ ਵਧੀਆ ਹੁੰਦੇ ਸੀਗੇ।
ਹਾਂਜੀ, ਤੇ ਫਿਰ ਅੱਗੇ ਜਾ ਕੇ ਭੋਲ ਈ ਜਾਂਦੇ ਨੇ।
ਨਈਂ ਨੀ ਭੁੱਲਦਾ ਤਾਂ ਕੋਈ ਵੀ ਨੀ ਖੈਰ, ਅਸੀ ਵੀ ਅਪਣੇ ਸਰਕਲ ਚ ਫਰੈਂਡਸ ਨੂੰ ਯਾਦ ਕਰਦੇ ਆਂ। ਹਾਂਜੀ-ਹਾਂਜੀ, ਚਲੋ ਠੀਕ ਐ ਰਾਜੇ। ਓ ਚੰਗਾ ਜੀ, ਮੈਨੂੰ ਕੰਮ ਪੈ ਗਿਆ, ਸਸ੍ਰੀ ਅਕਾਲ।
ਠੀਕ ਏ।